ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਏ?
ਬਸ ਮੈਂ ਵਧੀਆ,
ਬਸ ਕੋਈ ਬਸ ਵੇਲੇ ਕਾ ਘਰ ਦਾ ਕੰਮ ਕਰਕੇ ਥੋੜੇ ਵੇਹਲੇ ਹੋਏ ਆ।
ਅੱਛਾ ਹੋਰ ਚਾਹ ਪੀ ਲਈ,
ਬਸ ਚਾਹ ਹੁਣੇ ਬ ਬਣਾ ਬਣਾਵਾਂਗੀ ਫੇਰ ਪੀਵਾਂਗੀ।
ਅੱਛਾ, ਬਸ ਮੈਂ ਵੀ,
ਥਕਾਨ ਹੋ ਜਾਂਦੀ ਹੈ, ਫੇਰ ਮਨ ਕਰਦਾ ਵੀ ਥੋੜੀ ਦੇਰ ਆ।
ਹਾਂਜੀ,
ਪੈਨੇ ਆ ਕਿ ਮਤਲਬ ਕੀ ਘੰਟੇ ਦੋ ਘੰਟੇ ਬੀਤਗੇ ਨਾ ਪਤਾ ਹੀ ਨਹੀਂ ਲੱਗਦੇ,
ਹਾਂਜੀ-ਹਾਂਜੀ,
ਤੂੰ‌ ਹੀ ਵਿਹਲੇ ਤੇ ਬਹਿ ਨੀ ਸਕਦੇ ਹੱਥ ਵਿੱਚ ਕੁਛ ਨਾ ਕੁਛ ਲੈ ਕੇ ਬਵਾਂਗੇ।
ਹਾਂਜੀ ਉਹ ਤੇ ਹੈ ਹੀ,
ਔਰ ਸੁਣਾਓ ਤੁਸੀਂ?
ਬਸ ਮੈਂ ਵੀ ਦੋ ਦਿਨ ਪਹਿਲਾਂ ਇੱਕ ਰੈਸਪੀ ਟਰਾਈ ਕੀਤੀ ਸੀ, ਮੈਂ ਸੋਚਿਆ ਤੁਹਾਨੂੰ ਦੱਸਦਾ।
ਅੱਛਾ-ਅੱਛਾ, ਚਲੋ ਵਧੀਆ ਦੱਸੋ ਫ਼ੇਰ ਮੈਂ ਆਪਣੇ ਬੱਚਿਆਂ ਨੂੰ ਬਣਾ ਕੇ ਖਵਾਵਾਂਗੀ।
ਹਾਂਜੀ, ਮੈਂ ਬਣਾਏ ਸੀ ਚਾਕਲੇਟ ਬਨਾਨਾ ਪੈਨ ਕੇਕ,
ਵਾਹ ਜੀ ਵਾਹ ਤੇ ਮਜ਼ਾ ਹੀ ਆ ਗਿਆ ਸੁਣ ਕੇ ਮੇਰੇ ਮੂੰਹ 'ਚ ਪਾਣੀ ਆ ਗਿਆ ਵੇ ਤੁਸੀਂ ਕੀ ਗੱਲ ਕਰਤੀ ਅੱਜ
ਜੀ ਤੇ ਉਹਨੂੰ ਹੈਲਦੀ ਬਣਾਣ ਵਾਸਤੇ ਮੈਂ ਮੇ ਮੈਦੇ ਦੀ ਜਗ੍ਹਾ ਓਟਸ ਫਲਾਰ ਯੂਜ ਕੀਤਾ ਸੀ। ਹੂੰ ਔਰ ਵਾਈਟ ਸ਼ੂਗਰ ਦੀ ਜਗ੍ਹਾ ਮੈਂ ਅ ਬਰਾਊਨ ਸ਼ੂਗਰ ਯੂਜ ਕੀਤੀ ਸੀ।
ਹਾਂ ਫੇਰ ਤੇ ਸਵਾਦ ਆ ਗਿਆ ਹੋਣਾ।
ਹਾਂਜੀ, ਇੱਕਦਮ ਮਾਰਕੀਟ ਸਟਾਈਲ ਬਣੇ ਸਨ।
ਹੂੰ ਤੇ ਮੈਨੂੰ ਜਦੋਂ, ਮੈਨੂੰ ਨਾ ਫੋਟੋ ਭੇਜਣਾ ਅ ਆਪਣੀ ਨਾ ਜੋ-ਜੋ ਬਣਾਇਆ। ਵਿਦ ਰੈਸਪੀ ਮੈਂ ਘਰ ਟਰਾਈ ਕਰਾਂਗੀ।
ਹੂੰ ਠੀਕ ਹੈ।
ਕਿਦਾ ਬਣਾਇਆ ਤੁਸੀਂ।
ਮੈਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਆ ਇੰਨ ਇੰਗ੍ਰਡੀਐਂਟ ਤਿਆਰ ਕੀਤੇ। ਕੁਛ ਸਨ ਡਰਾਈ ਇਗ੍ਰਰੀਡੀਐਟਸ। ਕੁਛ ਸਨ ਵੈਡ ਇੰਗਐਂਟਸ ਵੈਡ ਇੰਗ੍ਰਟਸ ਸਭ ਤੋਂ ਪਹਿਲਾਂ ਆਪਣਾ ਮੇਨ। ਤੇ ਬਨਾਨਾ ਹੀ ਸੀ ਬਨਾਨਾ ਥੋੜਾ ਜ਼ਿਆਦਾ ਪੱਕਿਆ ਹੋਇਆ ਉਹਨਾ ਚਾਹੀਦਾ। ਚਾਹੀਦਾ ਸੋ ਦੈਟ ਇਟ ਟਸਟ ਸਵੀਟ।
ਹਾਂ।
ਔਰ ਸੀ ਅਗਰ ਤੁਸੀਂ ਐਗ ਖਾਂਦੇ ਹੋ ਯੂ ਕੈਨ ਹੈਡ ਟੂ ਐਗ ਲੇਨ ਅਗਰ। ਤੁਸੀਂ ਐਗ ਸਕਿਪ ਕਰਨਾ ਚਾਹੋ ਤੇ। ਹਾਂਜੀ, ਜੇ ਤੁਸੀਂ ਐਗ ਸਕਿਪ ਕਰਨਾ ਚਾਹੋ। ਐਗ ਦੀ ਜਗ੍ਹਾ ਤੁਸੀਂ ਦਹੀਂ ਯੂਜ ਕਰ ਸਕਦੇ ਹੋ। ਹੋਰ ਇੱਕ ਸੀ ਵਨੀਲਾ ਸੀ। ਸੈਸ। ਹਾਂਜੀ। ਤੇ ਇਹ ਹੋਗੇ ਆਪਣੇ ਵੈਟਿੰਗ ਗ੍ਰੀਫ। ਔਰ ਡਰਾਈ ਇੰਗ੍ਰੀਡੀਐਂਟ ਸੀ ਓਟ ਫਲਾਰ।
ਹੂੰ।
ਔਰ ਮੈਦਾ ਥੋੜ੍ਹਾ ਜਿਹਾ ਯੂਜ ਕਰਾਂਗੇ ਉਹੀ ਤਾਂ ਕਿ ਉਹ ਥੋੜੇ ਫਲਫੀ ਬਣਨ। ਔਰ ਹਾਂ ਔਰ ਇੱਕ ਸੀ ਬੇਕਿੰਗ ਪਾਊਡਰ ਹੂੰ ਤੇ ਇਹ ਸਾਰੇ। ਇਰਟਸ ਨੂੰ ਸਭ ਤੋਂ ਪਹਿਲਾਂ ਜਿਹੜੇ ਵੈਟ ਇੰਗਟਸ ਨੇ ਉਹਨਾਂ ਦਾ ਇੱਕ ਮਿਕਸਚਰ ਬਣਾ ਲੈਣਾ ਹੈ। ਮਿਕਸਚਰ ਮਿਲਕ ਚ ਬਣੇਗਾ ਹਾਂਜੀ ਤੇ। ਦਾ ਇਸ ਤਰ੍ਹਾਂ ਰੇਸ਼ੀਓ ਰਹੇਗਾ ਅਗਰ ਦੋ ਐਗ ਯੂਜ ਕਰ ਰਹੇ ਹਾਂ। ਤੇ ਦੋ ਬਨਾਨਾ ਯੂਜ ਕਰਨੇ ਪੈਣਗੇ। ਔਰ ਐਵੀਂ। ਆਹ। ਥੋੜਾ ਜਿਹਾ ਵਨੀਲਾ ਅਸੈਸ ਆ ਟੀ ਸਪੂਨ। ਔਰ ਉਹ ਤੋਂ ਬਾਅਦ ਤਿੰਨਾਂ ਚੀਜ਼ਾਂ ਨੂੰ ਮਿਕਸ। ਕਰ ਦੇਨਾ।
ਅੱਛਾ-ਅੱਛਾ।
ਫੇਰ ਇਹ। ਇੰਗਰੀਡੀਅਂਟਸ ਨੂੰ ਸਾਈਡ ਤੇ ਰੱਖ ਕੇ ਡਰਾਈ ਇੰਗਰੀਡੀਐਂਟਸ ਨੂੰ ਮਿਕਸ ਕਰਨਾ ਸਟਾਰਟ ਕਰਨਾ ਤਿੰਨ ਕੱਪ। ਅਸੀਂ ਅਹ ਉਹਹੀ ਜਿੰਨਾ ਮੈਦਾ ਲਿਆ ਉਹਦੇ ਤੋਂ ਜ਼ਿਆਦਾ ਓਟਸ ਲੈ ਕੇ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਦੇਣਾ- ਤੇ ਹਾਂਜੀ- ਉਹ ਤਿੰਨ ਕੱਪ ਲੈਣਾ- ਔਰਉਤ ਤੋਂ ਬਾਅਦ ਫੇਿਰ ਅਸੀਂ ਉਹਦੇ ਵਿੱਚ- ਬੇਕਿੰਗ ਪਾਊਡਰ ਮਿਕਸ ਕਰਨਾ ਏ ਔਰ ਫੇਿਰ ਚਾਕਲੇਟ ਫਲੇਵਰ ਵਾਸਤੇ ਅਸੀਂ ਉਹਦੇ ਵਿੱਚ ਡੇਢ ਕੱਪ- ਕੋਕੋਆ ਪਾਊਡਰ ਐਡ ਕਰਨਾ- ਹਾਂ ਉਹ ਅਨਸਵੀਟੈਂਡ ਹੋਣਾ ਚਾਹੀਦਾ ਏ ਦੋਬਾਰਾ ਅਸੀਂ ਮਿੱਠੇ ਵਾਸ ਤ- ਅਸੀਂ ਉਹਦੇ ਵਿੱਚ ਪਾਵਾਂਗੇ ਜੈਗਰੀ ਪਾਊਡਰ-
ਜੈਗਰੀ ਪਾਉਡਰ ਇੱਹ ਕਿਥੋਂ ਮਿਲਦਾ ਹੁਣ-
ਜੈਗਰੀ ਪਾਊਡਰ ਤੁਸੀਂ ਨੀਅਰ ਬਾਯ ਸਟੋਰ ਤੋਂ ਵੀ ਲੈ ਸਕਦੇ ਹੋ ਅਦਰਵਾਈਜ਼ ਤੁਸੀਂ ਓਨਲਾਈਨ ਆਡਰ ਕਰ ਸਕਦੇ ਹੋ। ਕਿਸੇ ਵੀ ਓਨਲਾਈਨ ਗਰੋਸਰੀ ਸ਼ੋਪਿੰਗ ਐਪ ਤੋਂ, ਜੀ- ਤੇ ਹਾਂਜੀ ਇਹ ਸਭ ਨੂੰ ਇੱਕ ਬੋਲ ਚ ਪਾ ਕੇ- ਕੇ ਰੱਖ ਲਿਆ ਮੇਜਰਮੈਂਟ ਦਾ ਧਿਆਨ ਰੱਖਣਾ ਹੈ ਕਿਉਂਕਿ ਮੇਜਰਮੈਂਟ ਇਹ ਵਿਚ ਜਰੂਰੀ ਹੈ ਜਦੋ ਵੀ ਅਸੀਂ ਕੋਈ ਵੀ ਤਰੀਕੇ ਦਾ ਕੇਕ ਬਨਾਦੇ ਉਹਦੇ ਵਿਚ ਮੇਜਰਮੈਂਟ ਸਬ ਤੋਂ ਵੱਡਾ ਰੋਲ ਪਲੇ ਕਰਦੀ ਹੈ।
ਹਾਂ-ਹਾਂ ਇਹ ਤੇ ਗਲ ਫੈਕਟ ਏ- ਜੇ ਹਲਕਾ ਜਿਹਾ ਮੈਜਰਮੈਂਟ ਗਲਤ ਹੋਇਆ ਤਾਂ ਫਿਰ ਉਹ ਚੀਜ਼ ਜੋ ਐਜ ਇਟ ਇਜ ਬਣਨੀ ਚਾਹੀਦੀ- ਉਹ ਨਹੀਂ ਬਣੇ-
ਉਹ ਨਹੀਂੀ ਬਣਦੀ- ਫੇਰ ਅਸੀਂ ਇਹ ਸਾਰੇ ਡਰਾਈ ਇੰਗ੍ਰਰੀਡੀਐਂਟਸ ਨੂੰ ਦੂਸਰੇ ਬੋਲ ਚ ਲਿਆ ਸੀ ਹੁਣ ਅਸੀਂ ਹੌਲੀ-ਹੌਲੀ ਜਿਹੜੇ ਵੈਟ ਇੰਗ੍ਰਡੀਐਂਟਸ ਸਾਡੇ ਵਨੀਲਾ ਐਸੈਂਸ ਐਗ, ਬਨਾਨਾ ਔਰ- ਨੂੰ ਇਹਦੇ ਵਿੱਚ ਅਸੀਂ ਡਰਾਈ ਇੰਗ੍ਰਡੀਂਟਸ ਨੂੰ ਥੋੜਾ- ਥੋੜਾ ਮਿਕਸ ਕਰਾਂਗੇ ਮ- ਮਤਲਬ ਪਾਰਟ ਬਾਏ ਪਾਰਟ- ਪਹਿਲੇਾਂ ਥੋੜਾ-ਥੋੜਾ ਪਾਈ ਜਾਵਾਂਗੇ ਮਿਕਸ- ਕਰੀ ਜਾਵਾਂਗੇ ਤਾਂ ਕਿ ਉਹਦੇ ਵਿੱਚ ਲੰਬਸ ਨਾ ਬਣਨ-
ਹਾਂ ਅਗਰ ਲਮਸ ਬਣ ਜਾਣ ਨਾ ਫੇਿਰ ਉਹ ਸਹੀ ਤਰ੍ਹਾਂ ਫੇਿਰ ਕੱਚਾ ਪੰਨ ਰਹਿ ਜਾਂਦਾ ਹੈ ਕਿਤੇ ਨਾ ਕਿਤੇ-
ਫੇਰ ਉੱਥੇ ਉਹ ਆਟਾ- ਆਟਾ ਜਿਹਾ ਆਂਦਾ। ਲ਼ੈ ਉਹ- ਚੀਜ਼ ਅੱਛੀ ਨਹੀਂੀ ਲੱਦੀ ਥੋੜਾ ਤਾਂ ਮਿਕਸਚਰ ਲੰਮ- ਵਾਲਾ ਰਹੇਗਾ ਕਿਉਂਕਿ ਇਹਦੇ ਵਿੱਚ ਬਨਾਨਾ ਏ- ਲੇਕਿਨ ਆਟੇ ਦੇ ਲਮਸ ਨਹੀਂੀ ਬਣਨੇ ਚਾਹੀਦੇ ਮੋਟੇ- ਮੋਟੇ ਤੇ ਇਸ ਕਰਕੇ ਅਸੀਂ ਥੋੜਾ-ਥੋੜਾ।
ਤੇਰਾ ਜਗਾ ਅਰਾਮੇ ਅੰਦਰ ਲੇਕਿਨ ਉਹਦੇ ਆਟੇ ਤੇ ਫੇਰ ਉਹ ਫਿਰ ਕੱਚਾ ਬਨਾ ਰਹਿਗਾ- ਤੇ ਉਹ ਰਹਿ ਗਿਆ ਤੇ ਫੇਰ ਪੂਰੀ ਰੈਸਪੀ ਵੀ ਖਰਾਬ ਹੋ ਜਾਏਗੀ।
ਹਾਂਜੀ। ਹੂੰ, ਤੇ ਫੇਰ ਅਸੀਂ ਹੌਲੀ-ਹੌਲੀ ਮਿਕਸ ਕਰੀ ਜਾਵਾਂਗੇ। ਤੇ ਜਦੋਂ ਸਾਰਾ ਮਿਕਸ ਹੋਰ ਮਿਲ ਕ ਪਾਣ ਦੀ ਲੋੜ ਨਹੀਂ ਹੈ ਸਾਨੂੰ ਅਸੀਂ ਜੋ ਪਹਿਲੀ ਮੈਜਰਮੈਂਟ ਨਾਲ ਪਾ ਲਿਆ ਨਾ ਉਹੀ ਪਾਣਾ ਹੈ ਹੋਰ ਓ ਕੋਸ਼ਿਸ਼ ਕਰਨੀ ਐ ਅੱਛੀ ਤਰ੍ਹਾਂ ਉਹ ਮਿਕਸਚਰ ਰੈਡੀ ਹੋ ਜਾਏ। ਫੇਰ ਜਦੋਂ ਮਿਕ ਮਿਕਸਚਰ ਜ਼ਿਆਦਾ ਨੀ ਹੋਣਾ ਚਹੀਦਾ ਮਤਲਬ
ਅੱਛਾ ਹੂੰ-ਹੂੰ ਜਦੋਂ ਪਤਲਾ ਜਿਦਾਂ ਪਤਲਾ ਹੁੰਦਾ ਨਾ ਤੇ ਫੇਰ ਉਹ ਸ਼ੇਪ ਵਿਗੜ ਜਾਂਦੀ ਏ ਓਦੀ
ਹਾਂਜੀ ਉਹ ਫਿਰ ਪੈਣ ਦੇ ਉੱਤੇ ਔ ਕੁੱਛ ਹੋਰ ਹੀ ਬਣ ਜਾਂਦਾ ਐ।
ਫੇਰ ਤਾਂ ਇੰਡੀਆ ਪਾਕਿਸਤਾਨ ਨਸ਼ੇ ਬਣ ਜਾਣਗੇ
ਹਾਂਜੀ, ਤੇ ਇਸੇ ਕਰਕੇ ਮੀ ਚਰ ਦੀ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ। ਹੂੰ,
ਇਸ ਕਰਕੇ ਸਹੀ ਤਰ੍ਹਾਂ ਮਿਕਸਰ ਹੋਏ ਉਹ ਵਧੀਆ ਰਹੇਗਾ, ਤੇ ਜਿਵੇਂ ਤੁਸੀਂ ਦੱਸ ਰਹੇ ਹੋ ਦੱਸ ਜਓ ਕਿ ਅੰਡਾ ਪਾ ਸਕਦੇ ਹੋ ਅਸੀਂ ਜੇ ਅੰਡਾ ਨਾ ਪਾਈਏ ਤੇ ਦਹੀਂ ਸਹੀ ਰਹੇਗੀ।
ਹਾਂ ਦਹੀਂ ਸਹੀ ਰਹੇਗੀ ਦਹੀਂ ਦੇ ਨਾਲ ਫਿਰ ਸਾਨੂੰ ਬੇਕਿੰਗ ਪਾਊਡਰ ਦੇ ਨਾਲ ਬੇਕਿੰਗ ਸੋਡਾ ਵੀ ਐਡ ਕਰਨਾ ਪਏਗਾ। ਕਿਉਂਕਿ ਪੈਨ ਕੇਕ ਥੋੜਾ ਫਲਾਫੀ ਹੁੰਦੇ ਨੇ, ਉਹਨਾਂ ਨੂੰ ਫਲਾਫੀ ਬਣਾਣ ਵਾਸਤੇ ਆਂਡਾ ਤੇ ਆਪਣੇ ਆਪ ਚ ਇਕ ਰੇ ਰਾਈਜਿੰਗ ਏਜੰਟ ਏ ਤੇ ਉਹ ਤੇ ਅ ਆਪਣੇ ਆਪ ਆਪਣਾ ਕੰਮ ਕਰ ਦਿੰਦਾ ਲੇਕਿਨ ਅਗਰ ਅਸੀਂ ਐਗ ਸਕਿਪ ਕਰਨਾ ਏ ਤੇ ਅਸੀਂ ਫੇਰ ਉਹਦੇ ਨਾਲ ਬੇਕਿੰਗ ਸੋਡਾ ਪਾਂਣਾ ਪਏਗਾ। ਔਰ ਨਾਲ ਦਹੀ, ਜਿਸ ਨਾਲ ਕਿ ਐਗਲੈਸ ਕੇਕਸ ਚ ਬਣਦਾ ਹੁੰਦਾ ਹਾਂਜੀ
ਖਾਣਾ ਪਸੰਦ ਨੀ ਕਰਦਾ।
ਹਾਂਜੀ-ਹਾਂਜੀ ਹੂੰ,
ਅੰਡਿਆਂ ਚੋਂ ਨਾ ਫਿਰ ਬਾਅਦ ਚ, ਫਿਰ ਸਮੈਲ ਜਿਹੀ ਆਉਂਦੀ ਬਾਅਦ ਚੋਂ।
ਤੇ ਇਸ ਤਰੀਕੇ ਨਾਲ ਵੀ ਬਣਾ ਸਕਦੇ ਹਾਂ, ਫੇਰ ਉਹ ਤੋਂ ਬਾਅਦ ਜਦੋਂ ਮਿਕਸਰ ਬਣ ਜਾ ਨਾ ਫਿਰ ਅਸੀਂ ਬਹੁਤਾ ਨਾ ਉਹਨੂੰ ਸਟਿਰ ਨੀ ਕਰਨਾ ਕਿਉਕਿ, ਅਗਰ ਜਿਆਦਾ ਸਟਰ ਕੀਤਾ ਨਾ ਤੇ, ਉਹ ਮਿਕਚਰ ਦਾ ਜਿਹੜਾ ਬੇਕਿੰਗ ਪਾਊਡਰ, ਬੇਕਿੰਗ ਸੋਡਾ ਦਾ ਇਫੈਕਟ ਨਾ ਉਹ ਖਤਮ ਹੋਣ ਲੱਗ ਜਾਂਦਾ। ਹਾਂਜੀ। ਫਿਰ ਅਸੀਂ ਇੱਕ ਪੈਨ ਲੈਣਾ ਉਹਨੂੰ ਅੱਛਾ ਅੱਛੀ ਤਰ੍ਹਾਂ ਹੀਟ ਕਰ ਲੈਣਾ, ਹਮ ਫਲੈਟ ਹੀ ਹੋਣਾ ਚਾਹੀਦਾ। ਕੋਸ਼ਿਸ਼ ਕਰਾਂਗੇ ਕਿ ਉਹਦੀ ਜਿਹੜੀ ਸਾਈਡਸ ਨੇ, ਨਾ ਉਹ ਕਵਡ ਨਾ ਹੋਣ। ਉਹਦੇ ਤੇ, ਜ਼ਿਆਦਾ ਅੱਛਾ ਬਣਦਾ। ਹਾਂਜੀ। ਫੇਰ ਉਰ ਤੋ ਬਾਅਦ ਨਾ, ਅਸੀਂ ਅੱਛੀ ਤਰ੍ਹਾਂ ਹੀਟ ਕਰਕੇ ਉਹਨੂੰ ਹਲਕੇ ਜਿਹਾ ਗ੍ਰੀਸ ਕਰ ਲਾਂਗੇ, ਕੋਈ ਵੀ ਓਇਲ ਨਾਲ ਯਾ ਬਟਰ ਨਾਲ। ਦੋਨਾਂ ਚ ਕੁਛ ਵੀ ਯੂਜ ਕਰ ਸਕਦੇ ਹਾਂ, ਆਪ
ਹਮ ਚਲੋ, ਵਧੀਆ ਤੇ ਨਵੀਂ ਇਹ ਨਵੀਂ ਚੀਜ਼ ਦਾ ਮੈਨੂੰ ਤੁਹਾਡੇ ਤੋਂ, ਸਿੱਖਣ ਮਿਲ ਰਹੀ ਮੈਨੂੰ ਅੱਜ।
ਫੇਰ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਛੋਟੇ ਯਾਂ ਵੱਡੇ ਬਣਾ ਸਕਦੇ ਹਾਂ, ਜਿਸ ਜਿਸ ਤਰ੍ਹਾਂ ਅਸੀਂ ਡੋਸਾ ਬਣਾਉਦੇ। ਦੇਂ ਬਿਲਕੁਲ ਉਹੀ ਪ੍ਰੋਸੈਸ ਏ, ਬਸ ਉਹਨੂੰ ਥੋੜਾ ਡੋ ਡੋਸਾ ਬਿਲਕੁਲ, ਅਸੀਂ ਪਤਲਾ ਕਰਿ ਦਿੰਨੇ ਆ, ਤਵੇ ਤੇ। ਪੈਣ ਤੇ, ਲੇਕਿਨ, ਇਹਨੂੰ ਥੋੜਾ ਮੋਟਾ ਰੱਖਣਾ, ਹੈ ਥੋੜਾ ਕੇਕ ਦੇ ਫੋਮ ਚ ਹੋਣਾ ਚਾਹੀਦਾ, ਹਮ ਤੇ, ਉਹ ਇੱਕ ਹਾਂਜੀ।
ਜ ਮੈਂ, ਵੀ ਬੱਚਿਆਂ ਨੂੰ ਬਣਾ ਕੇ ਦਿੰਦੀ ਹਾਂ। ਮੇਰੇ ਕੋ ਉਹ ਮੇਰਾ ਬੱਚਾ ਕਹਿੰਦੇ ਨੇ, ਉਹ ਬਣਾਓ ਬਰੇ ਪੀਜ਼ਾ ਬਣਾਓ। ਕਿੰ ਮੈਂ, ਉਹਨਾ ਨੂੰ ਉਹ ਬਣਾ ਕੇ ਦਿੱਤਾ। ਕੁੱਤਾ
ਹਮ।
ਉਹਦੇ ਵਾਸਤੇ ਤੇ, ਪਹਿਲਾਂ ਮੈਂ ਲਿਤਿਆ ਪਹਿਲਾਂ ਮੈਂ ਸੂਜੀ ਲਈ। ਸੂਜੀ ਨੂੰ ਚੰਗੀ ਤਰ੍ਹਾਂ ਘੋਲ ਲਿਆ, ਚਾਹੇ ਤੁਸੀਂ ਦਹੀਂ ਪਾਓ, ਸੂਜੀ ਵਿੱਚ ਚਾਹੇ, ਤੁਸੀਂ ਮਲਾਈ ਪਾਓ। ਚਾਹੇ ਪਾਓ ਦੁੱਧ, ਉਹ ਪਾ ਕੇ ਨਾ ਤੁਸੀਂ ਜਿੰਨੇ ਪਹਿਲਾਂ ਮਸਾਲੇ ਪਾਣੇ ਨੇ, ਉਹ ਮਸਾਲੇ ਵਿੱਚ ਪਾ ਲਉ। ਜਿਵੇਂ ਤੁਸੀਂ ਨਮਕ ਪਾ ਸਕਦੇ। ਤੇ ਉਹ ਗਰਮ ਮਸਾਲਾ ਪਾ ਸਕਦੇ ਹੋ।
ਹੂੰ।
ਧਨੀਆ ਪਾ ਸਕਦੇ ਹੋ। ਕੁਝ ਲਾਲ ਮਿਰਚ ਪਾਉਂਦੇ ਨੇ ਕੁ ਕਾਲੀ ਮਿਰਚ ਪਾਉਂਦੇ ਨੇ। ਤੇ ਸਾਰੇ ਮਸ ਮਸਾਲੇ ਪਾ ਕੇ ਉਹਨੂੰ ਸੂਜੀ ਨੇ ਪਹਿਲਾਂ ਹੀਲਾ ਲਿਆ ਚੰਗੀ ਤਰ੍ਹਾਂ
ਅੱਛਾ
ਤਾਂ ਕਿ ਉਹ ਇਕਵਲ ਹੋ ਜਾਵੇ ਸਾਰਾ। ਫੇਰ ਉਸ ਤੋਂ ਬਾਅਦ ਚਾਹੇ ਤੁਸੀ ਪਾਣੀ ਪਹਿਲਾਂ ਐਡ ਕਰੋ, ਚਾਹੇ ਪਾਣੀ ਬਾਅਦ ਚ ਐਡ ਕਰੋ, ਚਾਹੇ ਦੁੱਧ ਪਹਿਲਾ ਐਡ ਕਰੋ, ਚਾਹੇ ਬਾਅਦ ਚ ਐਡ ਕਰੋ ਦਹੀਂ ਵੀ ਜਾਂ ਮਲਾਈ ਪਾਉ। ਚੰਗੀ ਤਰ੍ਹਾਂ ਜਦੋ ਇਕੁਅਲ ਹੋ ਜਾਏ। ਤੇ ਪਹਿਲਾਂ ਟੇਸਟ ਕਰਕੇ ਦੇਖੋ ਬਈ। ਹਰ ਚੀਜ਼ ਦੀ ਕੁਆਆਂਟਿਟੀ ਬਰਾਬਰ ਹੈ। ਕਿਉਂਕਿ ਨਾ ਜਦੋਂ ਅਗਰ ਚੰਗੀ ਤਰ੍ਹਾਂ ਰਲਾਵਾਂਗੇ ਨੀ ਤਾਂ ਕਦੀ ਨਮਕ ਤੇਜ਼ ਲੱਗੇਗਾ, ਕਦੀ ਤੁਹਾਨੂੰ ਮਿਰਚ ਤੇਜ਼ ਲੱਗੇਗੀ। ਤੇ ਜਦੋਂ ਫਿਰ ਰਲਾਵਾਂਗੇ ਤਾਂ ਅਸੀਂ ਸਾਰਾ ਉਹ ਸਾਰਾ ਬੈਟਰ ਇਕੁਅਲ ਹੋ ਜਾਂਦਾ।
ਹਾਂਜੀ
ਉਸ ਤੋਂ ਬਾਅਦ ਤੁਸੀਂ ਆਪਣਾ ਪਿਆਜ ਕੱਟੋ, ਬਰੀਕ ਬਰੀਕ ਇਕਦਮ ਬਾਰੀਕ ਪਿਆਜ਼, ਇਕ ਦਮ ਬਰੀਕ ਟਮਾਟਰ ਕੁਛ ਮੈਂ ਤਾਂ ਤੇ ਹਲਕੀ ਜਿਹੀ ਗੋਭੀ ਪਾਣੀ ਆਂ, ਬਰੀਕ ਜਹੀ ਕੱਟ ਕੇ ਨਾ
ਹਾਂ, ਉਹ ਅੱਛਾ ਲੱਗਦਾ ਉਹ ਥੋੜ੍ਹਾ ਕਰੰਚੀ ਟੇਸਟ ਆਉਂਦਾ ਨਾ ਉਹਦੇ ਨਾਲ ਹੂੰ।
ਸ਼ਿਮਲਾ ਮਿਰਚ ਪਾ ਦੇਣੀ ਆ। ਫੇਰ ਮਟਰ ਮਟਰ ਨਿਕਾਲ ਕੇ ਤੇ ਨਾ ਮਟਰ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਹ ਪਾ ਦੇਣੀ ਆ, ਚਾਹੇ ਬੀਨਸ ਐਡ ਕਰ ਦੇਣੀ ਆ, ਚਾਹੇ ਗਾਜਰ ਹੋਏ ਘਰ ਚ ਗਾਜਰ ਪਾ ਦੇਣੀ ਆ।
ਹੂੰ।
ਅਦਰਕ ਦੇ ਹਲਕੇ ਹਲਕੇ ਟੁਕੜੇ ਕਰਕੇ ਉਹ ਐਡ ਕਰਕੇ ਉਹ ਸਾਰੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ
ਹਾਂਜੀ ਹੂੰ,
ਫੇਰ ਮੈਂ ਲੈਂਨੀ ਆ ਬਰੈੱਡ ਬਰੈੱਡ ਲੈ ਕੇ ਫਿਰ ਮੈਂ ਉਹਨੂੰ ਪੂਰੀ ਸਾ ਪੰਜ ਛੇ ਬਰੈੱਡ ਲੈ ਕੇ ਨਾ ਪਹਿਲਾਂ ਉਹ ਜੋ ਇੱਕ ਇੱਕ ਚਮਚ ਲੈ ਕੇ ਭਰ ਭਰ ਕੇ ਉਹਨੂੰ ਚੰਗੀ ਤਰ੍ਹਾਂ ਬਰੈੱਡ ਤੇ ਲਗਾ ਕੇ ਉਹਨੂੰ ਫੈਲਾ ਦਿੱਤਾ। ਠੀਕ ਹੈ ਬਰੈੱਡ ਫਿਲਾ ਕੇ ਤਾਂ ਕਿ ਤਾਂ ਕਿ ਤੁਹਾਨੂੰ ਟਾਈਮ ਘੱਟ ਲੱਗੇ ਬਣਾਣ ਚ, ਪਹਿਲਾਂ ਤੁਸੀਂ ਤਿਆਰੀ ਕਰਕੇ ਰੱਖ ਲਓ ਇੱਕ ਪਲੇਟ ਤੇਤਵੀ ਤੁਸੀਂ ਸੱਤ ਅੱਠ ਸੈਡ ਬਰੈੱਡ ਰੱਖਲੋ ਤੇ ਹੁਣ ਉਹ ਤੇ ਤੁਸੀਂ ਲਗਾ ਕੇ ਛੱਡ ਦੋ। ਜੋ ਪੇਸਟ ਬਣਾਈ ਹੈ, ਸੁੂਜੀ ਦੀ ਫੇਰ ਤਵਾ ਲੈਣਾ ਨੋਨਸਟਿਕ
ਅੱਛਾ,
ਤਵਾ ਜੋ ਹੈਗੈਸ ਤੇ ਰੱਖਾਂਗੇ।
ਹੂੰ,
ਗੈਸ ਤੇਜ ਨਹੀਂ ਚਲਾਣਾ। ਠੀਕ ਹੈ, ਗੈਸ ਨੂੰ ਰੱਖਣਾ ਸੀ। ਘੱਟ ਸੀਮ ਤੇ। ਹਾਂ ਘੱਟ ਸਿਮ ਤੇ ਰੱਖ ਕੇ ਇੱਕ ਚਮਚ ਜਾਂ ਅੱਧਾ ਚਮਚ ਘਿਓ ਲੈ ਕੇ ਫਿਰ ਤੁਸੀਂ ਤਵੇ ਤੇ ਫੈਲਾ ਦੋ
ਹਾਂ,
ਅਤੇ ਜੋ ਤੁਸੀਂ ਬੈਟਰ ਤਿਆਰ ਕਰਕੇ ਪੇਸਟ ਬਣਾ ਕੇ ਲਗਾਇਆ ਬਰੈਡ 'ਤੇ ਉਹਨੂੰ ਇੱਕ ਦਿਨ ਉਹ ਜੋ ਜਿਸ ਸਾਈਡ ਤੁਸੀਂ ਲਗਾਇਆ ਵੇ ਪੇਸਟ ਉਹ ਉਹੀ ਸਾਈਡ ਤੁਸੀਂ ਤੁਸੀਂ ਤਵੇ ਤੇ ਰੱਖਣੀ ਐ।
ਅੱਛਾ,
ਐਵੇਂ ਹੀ ਨਹੀਂ ਕਿ ਤੁਸੀਂ ਜਿਵੇਂ ਸਿੱਧਾ ਤੇ ਲਗਾਇਆ, ਹੋਆ ਤੁਸੀ ਸਿੱਧਾਂ ਨਾ ਲਗਾ ਕੇ ਤੁਸੀਂ ਵੈਸੇਬਰੈਂਡ ਚੁੱਕੋ ਤੇ ਰੱਖ ਦਿਓ
ਹਾਂ-ਹਾਂ ਉਸ ਸਾਈਡ ਤੋਂ ਰੱਖਣਾ ਅੱਛਾ-ਅੱਛਾ,
ਤੁਸੀਂ ਬੈਟਰ ਲਗਾਇਆ ਮੈਂ ਉ ਸਾਈਡ ਉਹ ਥੱਲੇ ਹੋਣਾ ਚਾਹੀਦੀ ਹੈ। ਤਾਂ ਕਿ ਉਹ ਟੱਚ ਹੋਏ ਪੂਰਾ ਤਬੇ ਤੇ।
ਹੂੰ
ਤੇ ਉਹਨੂੰ ਹਲਕਾ-ਹਲਕਾ-ਹਲਕਾ-ਹਲਕਾ ਉਹਨੂੰ ਅਹ ਸਾਈਡਾਂ ਤੇ ਘਿਓ ਪਾਈ ਜਾਣਾ ਮਾੜਾ-ਮਾੜਾ ਤਾਂ ਕਿ ਉਹ ਲੱਗੇ ਨਾ
ਹੂੰ ਠੀਕ ਐ
ਤੁਸੀਂ ਚਿਮਟੇ ਸਾਰੇ ਨਾਲ ਓਨੂੰ ਚੁੱਕ ਕੇ ਪਰਤਾਓ ਵੇਖੋ
ਹੂੰ ਹਾਂਜੀ
ਜੋ ਵੀ ਸਮਾਨ ਤੁਸੀਂ ਲਾਇਆ ਨਾ ਹਲਕਾ-ਹਲਕਾ ਬਰਾਊਨ ਹੋਨਾ ਸ਼ੁਰੂ ਹੋ ਜਾਏਗਾ।
ਅੱਛਾ ਹੂੰ
ਹੋਇਆ ਤੇ ਸਮਝੋ ਕਿ ਹਲੇ ਜੋ ਬੈਟਰ ਹੈ ਓ ਕੱਚਾ ਹਾਂ ਹਲੇ ਪੱਕਿਆ ਨੀ ਹੈ ਸੂਜੀ ਇੱਕ ਕੱਚੀ ਹੈ ਤੇ ਜਦੋਂ ਤੁਸੀਂ ਉਹਨੇ ਕਰੀ ਜਾਓਗੇ ਕਰੀ ਜਾਓਗੇ ਤੇ ਓ ਜਦੋਂ ਉਹਨ ਪਰਤਾਓਗੇ ਨਾ ਫੇਰ ਚੰਗੀ ਤਰ੍ਹਾਂ ਓ ਲਾਲ ਹੋ ਜਾਏਗਾ ਹੋਰ ਕ੍ਰਿਸਪੀ ਬੰਨੇਗਾ ਪਿਛਲਾ ਏਰੀਆ ਵੀ ਕ੍ਰਿਸਪੀ ਹੋਏਗਾ ਤੇ ਜੋ ਜੋ ਲਗਾਇਆ ਉਹ ਵੀ ਕ੍ਰਿਸਪੀ ਹੋਏਗਾ ਹੁਣ ਮਜ਼ਾ ਆਉਂਦਾ ਖਾ ਕੇ ਤੁਸੀਂ ਫੇਰ ਤੁਸੀਂ ਆਪਣੇ ਘ ਆਪਣੇ ਆਪਣੇ ਹਾਂ-ਹਾਂ ਤੁਸੀਂ ਫਿਰ ਆਪਣੇ ਤੋਂ ਘਰਦਿਆਂਨੂੰ ਖਆਓਗੇ ਸਾਰਿਆ ਨੂੰ ਓ ਵੀ ਕਹਿਣਗੇ ਯਾਰ ਵਾਹ ਕਿਆ ਕਿਧਰੋਂ ਸਿੱਖਿਆ ਈ ਓ ਹਾਂ ਓ ਉਹ ਬਾਰ-ਬਾਰ ਕਹਿਣ ਕੇ ਤੈਨੂੰ ਚੱਲ ਬਣਾ ਕੇ ਖਵਾ ਨੀ